ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਸੁਣਾਈਏ ਜੀ ਤੁਸੀਂ ਕੈਸੇ ਹੋ?
ਵਧੀਆ- ਵਧੀਆ, ਤੁਸੀਂ ਸੁਣਾਓ?
ਮੈਂ ਵੀ ਵਧੀਆ ਜੀ, ਚੰਗੀ ਆਪ ਸੁਣਾਈਏ ਕੀ ਹਾਲ- ਚਾਲ ਆ, ਹੋਰ ਕੀ ਹੋ ਰਿਹਾ ਹੈ?
ਸਭ ਠੀਕ- ਠੀਕ, ਠੀਕ ਹੋਰ ਕੀ ਕਰ ਰਹੇ ਸੀ ਤੁਸੀਂ?
ਬਸ ਕੁਛ ਨੀ ਮੈਨੂੰ ਇੱਕ ਲੈਪਟੋਪ, ਪਸੰਦ ਆਇਆ ਸੀ ਤੇ ਉਸੀ ਕੋ ਸਰਚ ਕਰ ਰਹੀ ਥੀ। ਆਫਿਸ ਨਾਲ ਇਤਨੀ ਦੀ ਕਿਉਂ ਗਈ ਏ ਕੰਮ ਦੇਖ ਹਰਨ ਦਾ ਟਾਈਮ ਹੀ ਨੀ ਮਿਲਦਾ। ਮੈਂਨ ਚਲੋ ਆਪਣਾ ਇੱਕ ਪਰਸਨਲ ਲੈਪ- ਹੋਣਾ ਚਾਹੀਦਾ ਕਈ ਵੀ ਕੈਰੀ ਕਰਲੋ ਆਸਾਨੀ ਵਿੱਚ ਥੋੜਾ ਸਾ ਘਰ ਵਿੱਚ ਵੀ ਕੰਮ ਹੁੰਦਾ ਹੈ। ਫੇਰ ਘਰ ਮੈਂ ਭੀ ਕਾਮ ਆ ਜਾਏ ਗਾ। ਤੁਸੀਂ ਸੁਣਾਓ ਕੀ ਹਾਲ- ਚਾਲ ਐ?
ਬਸ ਵਧੀਆ ਹਾਂ ਬੱਚਿਆਂ ਨੂੰ ਵੀ ਜ਼ਰੂਰਤ ਪੈਂਦੀ ਓ ਈ ਐ ਥੋੜਾ। ਇਸ ਚੀਜ਼ਾਂ ਦੀ ਅਗਰ ਘਰ ਹੋਏ ਤਾਂ ਬੜੀ ਵਧੀਆ ਚੀਜ਼ਾਂ ਹੈ ਗਿਆਂ ਨੇ।
ਵਹੀ ਗੱਲ ਹੈ ਜੀ ਵੇਸੇਮ, ਅ ਜੈਸੇ- ਜੈਸੇ ਮਾਹੌਲ ਬੜ ਰਿਹਾ ਹੈ ਵੈਸੇ- ਵੈਸੇ ਚੀਜ਼ੋ ਕੀ ਜ਼ਰੂਰਤ,
ਹਾਂ- ਹਾਂ ਸਹੀ ਗੱਲ ਐ, ਬੱਚਿਆਂ ਨੂੰ ਵੀ ਚਾਹੀਦੀਆਂ ਸਾਨੂੰ ਵੀ ਚਾਹੀਦੀ ਐ। ਹਰ ਇੱਕ ਚੀਜ਼ ਚਾਹੀਦੀ ਐ।
ਹਾਂ ਯੂ ਤੋ ਐ।
ਹੂੰ। ਸੋਸ਼ਲ ਮੀਡੀਆ ਹੀ ਇੰਨਾ ਕੁਛ ਹੈ ਪਲੇਟਫਾਰਮ ਹੈ ਬੱਚਿਆਂ ਨੇ ਹੁਣ ਜਿੰਨੇ ਵੀ, ਕੰਮ ਨੇ ਬੱਚਿਆਂ ਦੇ ਚਾਹੇ ਛੋਟੀਆਂ ਕਲਾਸਾਂ ਤੋਂ ਹੀ ਲਗਾ ਲੋ। ਕੰਪਿਊਟਰ ਫੋਨਾ ਇਚ ਈ ਆ ਰਹੇ ਨੇ ਉੱਥੋਂ ਅਸੀਂ ਪ੍ਰਿੰਟ ਆਊਟ ਕਡ, ਨਾ ਐ ਹਾਂਜੀ ਹੁਨ ਕੰਪਿਊਟਰ ਤੇ ਲੈ ਕੇ ਬੰਦਾ ਹਰ- ਜਗਾ ਤੇ ਜਾ ਨੀ ਸਕਦਾ ਚਲੋ ਲੈਪਟੋਪ ਨੂੰ ਲੈ ਕੇ ਬੰਦਾ ਕੈਰੀ ਕਰ ਲੈਂਦਾ ਥੋੜਾ।
ਲੈਪਟੋਪ ਦੇ ਵਿੱਚ ਥੋੜੀ ਆਸਾਨੀ ਹੋ ਜਾਂਦੀ ਹੈ ਕਿ ਅਸੀ ਵੀ ਆਪਣਾ, ਅਸਾਨੀ ਸੇ ਲੇ ਜਾਂਦੇ ਹੋ ਆਪਣਾ ਘਰ ਬੈਠੇ। ਅਬ ਕੰਪਿਊਟਰ ਮੈਂ ਬਹੁਤ ਸਾਰੀ ਚੀਜ਼ ਹੋ ਜਾਤੀ ਹੈ ਸੀ ਪੀ ਹੋ ਜਾਤਾ ਹੈ ਆਪਣਾ ਸਿਸਟਮ ਵਗੈਰਾ। ਪੂਰਾ ਕੈ ਸੇ ਲੈ ਜਗਾ- ਜਗਾ ਲੈ ਕੇ ਘੁੰਮਦੇ ਏ ਸੈਟਅਪ ਚਾਹੀਏ ਉਸਕੇ ਲੀਏ। ਪਰ ਅੱਜ ਦੇ ਯੁੱਗ ਦੇ ਵਿੱਚ ਟੈਕਨੋਲੋਜੀ ਦਾ ਇਤਨਾ ਯੁੱਗ ਹੋ ਜਾਂਦਾ ਕਿ ਕੰਪਿਊਟਰ ਦੇ ਲੈਪ- ਟੋਪ ਸਾਡੀ ਰੋਜ਼ਾਨਾ ਜ਼ਿੰਦਗੀ ਮੈਂ, ਇਤਨਾ ਹਿੱਸਾ। ਮਹੱਤਵਪੂਰਨ ਹੋ ਚੁੱਕਾ ਐ ਬਹੋਤ ਜ਼ਾਦਾ ਬੱਚੋ ਦੀ ਪੜਾਈ ਲੈ, ਆਫਿਸ ਦੇ ਕਾਮ, ਔਨਲਾਈਨ ਕਲਾਸਿਸ ਸਡੂ ਬਹੋਤ ਸਾਰੀ ਚੀਜ਼ ਐ ਜੋ ਹਮ ਅਪ- ਨਾ ਅਸਾਨੀ ਦੇ ਲੈਪਟੋਪ ਦੇ ਕਰ ਸਕਦੇ ਹੈ।
ਹਾਂ ਉਹੀ ਨਾ। ਕੰਪਿਊਟਰ ਵਗੈਰਾ ਨੂੰ ਤੇ ਹਾਂ ਉ ਕੰਪਿਊਟਰ ਵਾਕਣ ਦਾ ਈ ਕੰਮ ਕਰਦਾ ਐ ਲੈਪਟੋਪ। ਚਲੋ ਥੋੜਾ ਬੰਦਾ ਕੈਰੀ ਉਹਨੂੰ ਆਸਾਨੀ ਨਾਲ ਕਰ ਲੈਂਦਾ।
ਆਂਜੀ- ਆਂਜੀ ਯੇ ਤੋ ਐ।
ਕੰਮ ਤਾਂ ਵੈਸੇ ਓਹੀ
ਆਂ ਪਰ ਦੇਖਾ ਜਾਏ ਤੋ ਚੰਗੀ ਤੋ ਕੰਪਿਊਟਰ ਐ ਜੀ। ਕੰਪਿਊਟਰ ਦੇ ਮੈਂ ਆਪਣੀਆਂ ਅੱਖਾਂ ਵਿੱਚ ਵੀ ਆਰਾਮ ਵਿੱਚ ਰਹਿਤਾ ਐ ਕੋਈ ਦਿੱਕਤ ਪਰੇਸ਼ਾਨੀ ਨੀ ਹੋਤੀ ਜਾ਼ਦਾ ਇਸਮ ਸੇਮ ਐ ਲੈਪਟੋਪ ਮੇ ਤੋਂ ਜਿਤਨੀ ਅ ਲੈਪਟੋਪ ਵ ਡਿਵਾਈਸ ਤੋ ਹਲਕੀ ਹੋਤੀ ਐ ਪਰ ਸਰਦਰਦੀ ਹੋ ਜਾਤ ਤੀ ਉਸ ਮੈਂ।
ਹਾਂ ਉਹਦੇ ਥੋੜਾ ਜਿਆ ਅਸੀਂ ਆਪਣੇ ਬਿਲਕੁਲ ਕੋਲ ਆਪਣੇ ਲ ਲੈਗਸ ਤੋ ਉੱਪਰ ਰੱਖ ਕੇ ਬੈਠੇ ਦੇ ਆ ਟੰਗਾਂ ਦੇ ਉੱਤੇ ਹਾਂ ਹਾਂਜੀ- ਹਾਂਜੀ ਔਰ ਉਹਨੂੰ ਥੋੜਾ ਜਿਹਾ ਅਸੀਂ ਕੰਪਿਊਟਰ ਟਸ ਟੀ ਵੀ ਸਕਰੀਨ ਅਗਨ ਅਸੀਂ ਥੋੜਾ ਜਿਆ ਉਹਨੂੰ ਦੂਰ ਤੋਂ ਦੇਖ
ਹਾਂ, ਹਾਂ ਯੇ ਤੋ ਐ, ਦੂਰ ਆਪਣਾ ਰੱਖ ਕੇ ਆਰਾਮ ਸੇ ਦੇਖ ਲੋੋ।
ਕੰਪਿਊਟਰ ਤੇ ਬੱਚੇ ਬਹਿੰਦਿਆਂ ਥੋੜ੍ਹਾ ਜਾ ਖਿਚਕਿਚਉਂਦੇ ਨੇ ਕਿ ਸਾਨੂੰ ਕੰਪਿਊਟਰ ਸਿਸਟਮ ਸਾਰੇ ਚਾਲੂ ਕਰਨੇ ਪੈਣਗੇ ਤੇ ਐਹ ਥੋੜਾ ਜਿਹਾ ਨਾਲੇ ਹੀ ਸਾਡਾ ਇੱਕ ਬਟਨ ਦਬਾਨਾ ਤੇ ਲੈਪ ਟੋਪ ਨੇ ਚੱਲ ਪੈਣਾ ਨਾਲ ਈ, ਥੋੜਾ ਜਿਹਾ ਤੁਹਾਨੂੰ ਪਤਾ ਤੇ ਐ ਕਿੰਨੇ ਲੇਜ਼ੀ ਹੋ ਚੁੱਕ ਦੇ ਨੇ ਬੱਚੇ, ਉਹ ਐਹ ਬੈਡ ਦੇ ਉੱਤੇ ਆਰਾਮ ਨਾਲ ਬਹਿ ਕੇ ਉਹਨਾਂ ਨੇ ਚਲਾ ਲੈਣਾ ਉਹ ਉਹਨਾਂ ਨੂੰ ਚੇਅਰ ਤੇ ਬੈਣਾ ਪੈਣਾ।
ਉਹ ਸਾਡੇ ਨਾਲ ਦਰ ਡਰ ਪੈਂਦਾ ਹੋ ਜਾਂਦਾ ਕਿ ਅਗਰ ਹਮਨੇ ਲੈਪਟੋਪ ਮੇ ਏਕ ਬੀ ਬਟ ਨ ਬਤਾ ਦੀਆਂ, ਕੋਈ ਡੇਟਾ ਵਗੈਰਾ ਉੱਡ ਗਿਆ ਤੋ ਦਿੱਕ
ਹਾਂ, ਓ ਸਹੀ ਗੱਲ ਐ, ਜਿਹੜੇ ਆਹ ਓਫਿਸ ਵਰਕਰ ਹੈਗੇ ਨੇ, ਉਹਨਾਂ ਵਾਸਤੇ ਤੇ ਆਪਣੇ ਬੱਚਿਆਂ ਕੋਲੋਂ ਚੀਜ਼ਾਂ ਤੇ ਬੜੀਆਂ ਛੁਪਉਣੀਆਂ ਪੈਂਦੀਆਂ। ਕਿਉਂਕਿ ਆਫਿਸ ਦੇ ਕੰਮ ਨੇ, ਆਪਣੇ ਕੰਮ ਤੇ ਕਿਸੇ ਦੇ ਹੈ ਨਹੀਂ। ਇੱਕ ਬਟਨ ਦਬਾਣ ਦੀ ਦੇਰ ਏ, ਸਭ ਕੁਝ ਕਮ ਖ਼ਤਮ।
ਹਾਂਜੀ, ਹਾਂਜੀ।
ਹੂੰ।
ਵਹੀ ਏ ਜੀ, ਚੰਗੀ ਗੱਲ ਐ, ਮਾਹੌਲ ਦੀ ਵੀ ਹਾਂ ਬੱਚੋ ਕੋ ਤੋ ਲੈਪਟੋਪ ਦੇ ਦੋ ਜੀ, ਕੰਪਿਊਟਰ ਆਪਣਾ ਕੁਛ ਵੀ ਫੋਨ ਵਗੈਰਾ, ਹਮਸੇ ਜ਼ਿਆਦ, ਹਮਸੇ ਜ਼ਿਆਦਾ ਚੰਗੀ ਇਸਤੇਮਾਲ ਕਰ ਲੇ ਗੀ ਵੋ।
ਸਹੀ ਗੱਲ ਐ, ਸਹੀ ਗੱਲ ਅ ਕਿਉਂ ਜੰਮਦੇ ਈ ਅੱਜ-ਕੱਲ੍ਹ ਬੱਚਿਆਂ ਦੇ ਹੱਥਾਂ ਦੇ ਵਿੱਚ, ਫੋਨ ਹੈਗੇ ਨੇ।
ਆ।
ਸ ਸਾਡੀਆਂ ਆਪ ਅਸੀਂ ਆਪਹ ਹੀ ਖੁਦ ਦਿਖਾਨੇ ਆ ਉਹਨਾਂ ਨੂੰ, ਹੁਣ ਜਿੰਨੇ ਸਾਡੇ ਰਿਲੇਸ਼ ਸ਼ਨ ਆਲੇ ਹੁੰਦੇ ਨੇ। ਦੂਰ ਹੁੰਦੇ ਨੇ ਸਾਡੇ ਤੋਂ, ਬੱਚਿਆਂ ਦੇ ਅੱਗੇ ਮੂੰਹ ਦੇ ਅੱਗੇ ਰੱਖ-ਰੱਖ ਕੇ ਅਸੀਂ ਕਹਿੰਨੇ ਆ ਕਿ ਦੇਖ ਖੋ ਐਹ ਸਾਡਾ ਬੱਚਾ ਐ। ਅਹ ਬੱਚੇ ਤੂੰ ਉਹਦੇ ਨਾਲ ਗੱਲ ਕਰ। ਉਹ ਖੁਦ ਹੀ ਅਸੀਂ ਉਹਨਾਂ ਨੂੰ ਆਦਤ ਪਾਨੇ ਆ, ਬਾਅਦ ਵਿੱਚ ਓ ਖੁਦ ਈ ਪਰੇਸ਼ਾਨ ਹੋ ਜਾਨੇ ਆ।
ਵਹੀ ਜੀ, ਤੁਸੀਂ ਵੀ ਦੇਖੋ ਕਿਤਨਾ ਸਮਝਾਓਗੇ, ਬੱਚੋ ਆਜ ਦਾ ਮਤਲਬ ਕਿਸੀ ਕੋ ਨੀ ਕਹਿ ਸਕਤੇ, ਹਮ ਆਪਣੇ ਬੱਚੋ ਕੋ ਸਮਝਾਉਂਦੇ ਮਾਹੌਲ ਦਾ ਅਸਰ ਪੜੀ ਜਾਂਦਾ ਐ।
ਉਹ ਤਾਂ ਗੱਲ ਹੈ ਹੀ ਐ, ਜਿਵੇਂ ਬੱਚਾ ਸਾਡੇ ਸਾਡਾ ਬਾਹਰ ਜਾਏਗਾ ਨਾ, ਉਹ ਦੇਖੇਗਾ ਕਿ ਦੂਸਰਾ ਬੱਚਾ ਕੀ ਕਰ ਰਿਹਾ ਐ। ਐਜ ਇਟ ਇਜ਼ ਉਹ ਉਵੇਂ ਦੀ ਹੀ ਚੀਜ਼ ਕਰੇਗਾ, ਮੈਂ ਤੁਹਾਨੂੰ, ਬੱਚਾ ਕਾਪੀ ਕਰਦਾ ਹੈ, ਹਰ ਇੱਕ ਚੀਜ਼ ਦੀ। ਅਗਰ ਅਸ ਅਸੀਂ ਜ਼ਿਆਦਾ ਫੋਨ ਚਲਾਵਾਂਗੇ, ਸਾਡੇ ਬੱਚੇ ਨੇ ਸਾਨੂੰ ਵੇਖ ਕੇ, ਉਹਨੇ ਵੀ ਚਲਾਣਾ ਏ ਚਲਾਣਾ ਏ, ਜੋ ਮਰਜ਼ੀ ਅਸੀਂ ਕਰ ਲਈਏ, ਜਿਵੇਂ ਮਰਜ਼ੀ ਅਸੀ ਕਰ ਲਈਏ। ਔਰ ਅਗਰ ਦੂਸਰਾ ਉਹਦੇ ਹਾਣ ਦਾ ਹੀ ਬੱਚਾ ਉਹਦੇ ਕੋਲ ਬੈਠਾ ਦਾ, ਔਰ ਉਹ ਫੋਨ ਚਲਾ ਰਿਹਾ ਤੇ ਉਹਨੇ ਚਲਾਣਾ ਹੀ ਚਲਾਣਾ। ਜਿਵੇਂ ਮਰਜ਼ੀ ਚਾਹੇ ਰੋ ਕੇ ਲਵੇ, ਚਾਹੇ ਹੱਸ
ਹਾ ਹਾ ਹਾ ਹਾ
ਔਰ ਕ ਅਧਿਕਤਰ ਬੱਚੇ ਦੇ ਜ਼ਿਆਦਾਤਰ, ਜਿੱਦਾਂ ਆਪਣੀਆਂ ਰੋ ਕੇ ਹੀ ਮਨਾਉਂਦੇ ਨੇ।
ਹਾਂਜੀ। ਔਰ ਫਿਰ ਬੱਚੋਂ ਨਾਲ ਦੇਖ ਕੇ ਬੱਚਾ ਜੈਸੇ ਰੁਜ ਜਾਂਦਾ ਤਾਂ ਥੋੜ੍ਹਾ ਤਰਸ ਵੀ ਆ ਜਾਂਦਾ ਆ ਮਾਰੇ ਬ ਚਾਹੇ ਹਮ ਕੈਸੇ ਇਸ ਕੋ ਦੁੱਖ ਦੇ ਸਕਤੇ ਹੈ। ਚਲੋ ਕੋਈ ਨੀ ਚਲਾਨ ਦੇਦਾ ਆਪਣਾ, ਫਿਰ ਬੱਚਾ ਵੀ ਥੋੜਾ ਮਜਬੂਰ ਹੁੰਦਾ।
ਉਹੀ ਨਾ ਮਾਵਾਂ ਦੇ ਅੰਦਰ ਆ ਜਾਂਦਾ, ਚੱਲ ਕੋਈ ਗੱਲ ਨੀ ਪੰਜ ਮਿੰਟ ਚਲਾ ਲੈ, ਹੈਂ ਪੰਜ ਮਿੰਟ ਤੋਂ ਦਸ ਮਿੰਟ ਹੋ ਜਾਂਦੇ ਦਸ ਮਿੰਟ ਤੋਂ ਵੀਹ ਮਿੰਟ ਵੀਹ ਮਿੰਟ ਤੋਂ ਚਲੋ ਅੱਧਾ ਅੱਧਾ ਘੰਟਾ ਗੈਪ
ਮਤ ਪੁੱਛੋ ਪਾਾਂਚ ਮਿੰਟ ਦਾ ਆਪਣਾ ਘੰਟੇ ਭਰ ਮੈਂ ਦੋ ਘੰਟੇ ਹਮੇ ਹਮਾਰ ਨਾਲ ਵੀ ਗੋਲੀ ਦੇ ਦਿੰਦੇ ਮੰਮੀ ਅਭੀ ਦੇ ਦਿੰਗੇ ਹਮ ਤਾਂ ਪਾ ਪੰਜਚ ਹੀ ਮਿੰਟ ਨਹੀਂ ਹੋ ਅਭ ਤੋਂ ਦਸ ਮਿੰਟ ਬੋਲਾਥ ਆਪੇ
ਹਾਂਜੀ ਹਾਂਜੀ
ਮੈਨੂੰ ਇਹ ਵੀ ਗਲਤ ਤੇ ਜੀ ਮਤਲਬ ਸਟੱਡੀ ਕਰਨੀ ਹੈ ਆਪਣੀ ਆਪਣਾ ਇੱਕ ਅੱਧ ਘੰਟਾ ਪਾਾਲੋ ਆਪਣਾ ਲੈ ਆਪਣਾ ਜੋ ਵੀ ਦੇਖਣਾ ਦੇਖੋ ਨਾਈ ਸਾਡੂੰ ਨਾਲ ਪੂਰਾ ਪੂਰਾ ਦਿਨ ਲੈਪਟੋਪ ਲ ਦੇ ਫੋਨ ਲ ਟੈਬਲੇਟ ਕੁਛ ਵੀ ਦੇ ਦੋ ਹਦ ਮੈਂ ਛੋੜਨੇ ਦਾ ਮਨ ਨੀ ਕਰਦਾ ਖਾਾਨਾ ਖਾਣੇ ਕਿ ਤੋ ਹਿੰਮਤ ਨ ਹੁੰਦੀ
ਸਹੀ ਗੱਲ ਹੈ ਹੁਣ ਉਹਨਾਂ ਦੇ ਵਾਈਫਾਈ ਬੰਦ ਹੋ ਜਾਣ ਤੇ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਦਿੱਕਤ ਹੋ ਜਾਂਦੀ ਹੈ ਕਿ ਵਾਈਫਾਈ ਅੱਜ ਬੰਦ ਕਿਉਂ ਹੈ
ਹਾਂ ਹਮ ਸੇ ਜ਼ਿਆਦਾ ਟੈਂਨ ਸ਼ਨ ਜੀ ਉਨ ਕੋ
ਸਹੀ ਗੱਲ ਹੈ ਈਸ਼ੂ ਅਸੀਂ ਘ ਮੈਂ ਤੇ ਕਈਆਂ ਵਾਰੀ ਫੋਨ ਵੀ ਨੀ ਕਰਦੀ ਵਾਈਫਾਈ ਵਾਲੇ ਓਪਰੇਟ ਨੂੰ ਮੈਂ ਨੀ ਕਹੀ ਹਜੇ ਹਾਈ ਫਾਈ ਜਲਦੀ ਨਾਲ ਫੋਨ ਕਰਦੀ ਔਰ ਬਚੜੇ ਜਿਹੜੇ ਨੇ ਉਹ ਮਿੰਟ ਤੋਂ ਪਹਿਲੇ ਉਹਨਾ ਨੂੰ ਫੋਨ ਕਰ ਦਿੰਦੇ ਨੇ ਕਿ ਬਾਈ ਭਈਆ ਇਹ ਦਿੱਕਤ ਆ ਗਈ ਆ ਕੇ ਇਸ ਕੋ ਠੀਕ ਕਰ ਦੋ
ਉਹ ਬੱਚੇ ਨਾ ਲੈਂਦਾ ਉਹ ਇਤੇ ਹਾਈ ਸਪੀਡ ਹੋ ਗਏ ਨਾ ਤਾਂ ਗੇਮ ਵਗੈਰਾ ਕੰਪਿਊਟਰ ਵਿੱਚ ਆਸਾਨੀ ਚ ਖੇਲਦੇ ਉਹੇ ਟੈਨਸ਼ਨ ਹੋ ਜਾਂਦੀ ਹੈ ਕਿ ਨੈਟ ਕਿਸੇ ਬੰਦਾ ਹੋ ਗੇਆ
ਹਾਂ ਉਹ ਛੁੱਟੀਆਂ ਦੇ ਵਿੱਚ ਜ ਹਾਂ ਛੁੱਟੀਆਂ ਦੇ ਵਿੱਚ ਤੇ ਉਹਨਾਂ ਦਾ ਬੰਦ ਹੋਣਾ ਹੀ ਨੀ ਚਾਹੀਦਾ ਨਾ ਛੁੱਟੀਆਂ ਦੇ ਵਿੱਚ ਤੇ ਉਹਨਾਂ ਨੂੰ ਮਿਲਿਆ ਹੋਇਆ ਫੁਲ ਸਪੋਰਟ ਕਿਉਂਕਿ ਅੱਜ ਕੱਲ ਜਿਹੜੇ ਸਕੂਲ ਦੇ ਹੋਮਵਰਕ ਵੀ ਆਏ ਦੇ ਨੇ ਉਹ ਵੀ ਫੋਨ ਦੇ ਵਿੱਚ ਹੀ ਨੇ ਉਹਨਾਂ ਨੇ ਮੋਡਲਸ ਵਗੈਰਾ ਬਣਾਣੇ ਨੇ ਹੋਰ ਇਨਾ ਕੁਛ ਉਹਨਾਂ ਨੇ ਕਰਨਾ ਜੋ ਕੁਛ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਉਹਨਾਂ ਨੇ ਫੋਨ ਵਿਚੋਂ ਕੰਮ ਕਰਨਾ ਹੀ ਕਰਨਾ ਕੁਛ ਵੀ ਨੀ ਕਹਿ ਸਕਦੇ ਬੱਚਿਆਂ ਨੂੰ ਅਸੀਂ
ਇਹ ਉਹ ਤਾਂ ਹੈ ਨੀ ਵਈ ਵਾਲੀ ਬਾਤ ਮੇਰੀ ਗਲ ਸੁਣੋ ਜੈਸਾ ਮਾਹੌਲ ਤਰੱਕੀ ਸਾਇੰਸ ਤਰੱਕੀ ਹੋਈ ਹੈ ਵੈਸੇ ਹੀ ਟੈਕਨੋਲੋਜੀ ਮੈਂ ਕਾਫ਼ੀ ਤਰੱਕੀ ਸਾਨੂੰ ਅੰਦਾਜ਼ਾ ਵੀ ਸਾਨੂੰ ਅੰਦਾਜ਼ਾ ਵੀ ਨਹੀਂ ਲਗਾ ਸਕ ਆਣੇ ਵਾਲੇ ਟਾਈਮ ਮ ਕੀ ਕੀ ਚੇਂਜੇਜ ਆਏਗਾ ਅਭ ਵੀ ਲੈਪਟੋਪ ਦੀ ਇਤਨੀ ਜ਼ਰੂਰਤ ਹੋ ਜਾਂਦੀ ਹੈ ਕੰਪਿਊਟਰ ਦੀ ਜ਼ਰੂਰਤ ਹੋ ਜਾਂਦੀ ਹੈ ਕਿ ਹਾਲੇ ਤਾਂ ਪਤਾ ਹੀ ਨਹੀਂ
ਹਮ ਹਮ ਬਸ ਇਹੀੋਓ ਹੀ ਹੁੰਦਾ ਥੋੜਾ ਡਰ ਲੱਗਦਾ ਕਿ ਬੱਚਿਆਂ ਦੀ ਆਈਸਾਈਡ ਨਾ ਵੀਕ ਹੋ ਜਾੇ ਥੋੜਾ ਦਿਮਾਗ ਜ਼ਿਆਦਾ ਲਗਾਂਦੇ ਨੇ ਬੱਚੇ ਥੋੜ੍ਹਾ ਜਿਹਾ ਅਈਓ ਡਰ ਹੁੰਦਾ ਹੋਰ ਤੇ ਕਿਉ ਕੁਛ ਨੀ ਹੈਗਾ ਹੁਣ ਨਿੱਕੇ ਨਿੱਕੇ ਬੱਚਿਆਂ ਨੂੰ ਵੇਖ ਲੋ ਤੁਸੀਂ ਧੁੰਦਲਾ ਨਜ਼ਰ ਆਉਂਦਾ ਹੈ ਜ਼ਿਆਦਾ ਦੂਰ ਤੋਂ ਦੇਖ ਨੀ ਸਕਦੇ ਹੋ ਇਹ ਥੋੜ੍ਹਾ ਦਿੱਕਤ ਹੁੰਦੀ ਹੈ ਨਾ ਜਿਹੜੀਆਂ ਇਹਨਾਂ ਦੀਆਂ ਕਿਰਨਾਂ ਹੁੰਦੀਆਂ ਥੋੜਾ ਜੇਹਾ ਬੱਚਿਆਂ ਨੂੰ ਕਿਉਂਕਿ ਬਿਲਕੁਲ ਬੱਚਾ ਜਿਹੜਾ ਹੈ ਨਾ ਆਪਣੀ ਅੱਖਾਂ ਦੇ ਕੋਲ ਨਾਜੁਕ
ਹਾਂ ਹਾਂ ਹਾਂਜੀ ਹਾਂਜੀ ਅ ਵਹੀ ਜਿਤਨਾ ਉਨ ਕੋ ਜਿਤਨਾ ਉਹ ਕੋ ਬੋਲ ਚਾਹੁੰਦੀ ਕਿ ਥੋੜਾ ਸ ਦੂਰ ਰੱਖੋ ਵਿਚ ਨਾਲ ਦੇਖੋ ਉਤਨੀ ਕਰੀਬਸੇ ਦੇਖ ਉਹ ਚਸ਼ਮਾ ਲੱਗ ਜਾਂਦਾ ਹੈ ਫਿਰ ਆਖੋ ਮੈ ਦਿੱਕਤ ਹੋ ਜਾਂਦੀ ਹੈ ਬਹੁਤ ਜ਼ਿਆਦਾ
ਛੋਟੇ- ਛੋਟੇ ਬੱਚੇ ਅੱਜ ਕੱਲ੍ਹ ਇੰਨੇ ਇੰਨੇ ਹਾਈ ਚਸ਼ਮੇ ਹਾਈ- ਹਾਈ ਨੰਬਰ ਉਹਨਾਂ ਦੇ ਚਸ਼ਮਿਆਂ ਦੇ ਹੈਗੇ ਨੇ। ਥੋੜਾ ਵੇਖ ਕੇ ਨਾ ਤਰਸ ਜੇਆ ਆਂਦਾ ਕਿ ਬਈ ਹੁਣੇ ਨਾਲ ਹੀ ਇਹਦਾ ਹਾਲ ਏ ਤੇ ਅੱਗੋਂ ਪਤਾ ਨੀ ਕੀ ਹੋਏਗਾ ਇਹਦੇ ਨਾਲ ਦਿਮਾਗ ਵੀ ਥੋੜ੍ਹਾ ਲਗਾਂਦੇ ਨੇ ਉਹ ਅ ਦਿਮਾਗ ਦੀਆਂ ਨਸਾਂ ਤੇ ਵੀ ਕਿਉਂਕਿ ਬੱਚੇ ਅੱਜ-ਕੱਲ ਖਾਂਦੇ ਤੇ ਹੈ ਨੀ ਜੋ ਵੀ ਖਾਂਦੇ ਨੇ ਓ ਕੈਮੀਕਲ ਦੇ ਭਰੇ ਹੋਏ।
ਬਸ ਤੇ ਬਸ ਖਾਨੇ ਕੀ ਤੋ ਬਾਤ ਈ ਨੀ ਕਰੋ ਜੀ ਉਨਸੇ। ਮੈਂ ਕੈ ਤੋ ਰਈ ਥੀ ਖਾਨੇ ਕੀ ਤੋ ਬਾਤ ਈ ਨਾ ਕਰੋ ਅਗਰ ਕੁਛ ਫੋਨ ਵਗੈਰਾ ਲੇ ਕੇ ਬੈਠੇ ਐ ਨਾ ਤੋ ਵੋ ਮਜ਼ਾਲ ਐ ਦੀ ਕੁਛ ਖਾ ਲੇਂਗੇ, ਜਬ ਤੱਕ ਫੋਨ ਪੇ ਮਨ ਨੀ ਬਰੇਗਾ ਤਬ ਤੱਕ ਨੀ ਖਾਨੇ ਗੇ।
ਸਈ ਗੱਲ ਐ ਹੁਣ ਅੱਜ-ਕੱਲ ਕਈਆਂ ਵਾਰੀ ਸਾਨੂੰ ਖੁਦ ਕੈਣਾ ਪੈਂਦਾ ਕਿ ਤੁਸੀਂ ਫੋਨ ਦੇਖੋ ਔਰ ਰੋ ਟੀ ਖਾਓ। ਜਦ ਤੱਕ ਰੋਟੀ ਓਨਾਂ ਨੇ ਤਦ ਤੱਕ ਇੱਕ-ਇੱਕ ਗਰਾਈ ਤੇ ਓਨਾਂ ਨੂੰ ਟੋਕਣਾ ਪੈਂਦਾ ਏ। ਇੱਕ ਬਾਈਟ ਦੇਗੀ ਹੁਣ ਤੂੰ ਰੋਟੀ ਖਾ ਲੈ ਹੁਣ ਤੂੰ ਰੋਟੀ ਖਾ ਲੈ ਕੀ ਕੀ ਏਹ ਬੱ ਬੱਚਾ ਜੇੜਾ ਐ ਨਾ ਓ ਜਾਦਾ ਫੋਨ ਵੱਲ ਅਟਰੈਕਟਿਵ ਹੋ ਚੁੱਕਿਆ ਦੈ।
ਵਈ ਏ, ਵਹੀ ਥੋੜਾ ਸਾ ਲਾਡ ਲਡਾ-ਲਡਾ ਕੇ ਓਸ
ਸਈ ਗੱਲ ਐ ਸਾਨੂੰ ਆਪਣੇ ਬੱਚੇਆਂ ਦੇ ਨਾਲ ਫਰੈਂਡਲੀ ਰੈਣਾ ਚਾਈਦਾ ਜਿਵੇਂ ਓ ਖੇ ਇਨਡੋਰ ਅ ਆਊਟਡੋਰ ਜਿਵੇਂ ਵੀ ਖੇਲਦੇ ਨੇ ਸਾਨੂੰ ਨਾਲ ਖੇਲਣਾ ਚਾਈਦਾ ਓਨਾਂ ਦਾ ਤਾਂ ਕਿ ਕਿਸੇ ਤਰੀਕੇ ਕਿ ਓ ਫੋਨ ਔਰ ਲੈਪਟੋਪ, ਕੰਪਿਊਟਰਸ ਵਗੈਰਾ ਛੱਡਣ
ਹਾਂਜੀ-ਹਾਂਜੀ ਯੇ ਤੋ ਹੈ, ਵਈ ਵਾਲੀ ਗੱਲ ਐ ਜੀ ਦੇ ਹੋ ਅੱਜ ਕੇ ਟਾਈਮ ਮੇਂ ਤੋ ਲੈਪਟਾਪ ਨੇ, ਕੰਪਿਊਟਰ ਨੇ, ਫੋਨ ਨੇ ਹਮਾਰੇ ਦਿਮਾਗੋ ਕੋ ਹੈਂ ਗ ਕਰ ਦੀਆ, ਮੈਨੂੰ ਸਮਜ ਨੀ ਆਂਦਾ ਪੈਹਲੇ ਜੋ ਵਕਤ ਥਾ ਉਸਮੇਂ ਵੀ ਜਿੰਦਗੀ ਥੀ। ਬੱਚੇ ਦੋਸਤੋ ਕੇ ਨਾਲ ਖੇਲਤੇ ਥੇ, ਹਮ ਬੀ ਰਹਤੇ ਥੇ, ਪੜਾਈਆ ਵੀ ਹੁੰਦੀ ਥੀ ਸਾਰੇ ਕੰਮ ਹੁੰਦੇ ਥੇ, ਅਬ ਤੋ ਹਮਾਰੇ ਥੇ ਦਿਮਾਗ ਤੋਂ ਬਿਲਕੁਲ ਬਲੋਕ ਕਰਦੀਆਂ ਯਾ ਤੋਂ ਫੋਨ ਚਾਈਂਦਾ ਯਾ ਗੈਮ ਯਾ ਕੁਛ ਸਾਡੀ ਮਤਲਬ ਸੀਮਤ ਕਰਦੀਆ ਜੀ।
ਸਈ ਗੱਲ ਐ। ਕੰਪਿਊਟਰ ਸਾਨੂੰ ਆਪਣੇ ਹਿਸਾਬ ਨਾਲ ਚਲਾਂਦਾ ਐ ਜੋ ਚੀਜ਼ ਅਸੀਂ ਦੇਖਣਾ ਚਾਂਦੇ ਆਂ ਨਾ ਸਾਡੇ ਦਿਮਾਗ ਦਾ ਚੈਕਅਪ ਕਰਦਾ ਓ ਪੈਲੇ ਜੇੜੀ ਚੀਜ਼ ਅਸੀਂ ਇੱਕ ਵਾਰ ਵੇਖ ਲਈ ਨਾ ਰਿਪੀਟ ਸਾਡੇ ਕੋਲ ਓਹੀ ਚੀਜਾਂ ਆਂਣਗੀਆਂ ਜੋ ਚੀਜ਼ ਅਸੀਂ ਦੇਖ ਦੇਖਨਾ ਚਾਨੇ ਆਂ ਕਿਉਂਕਿ ਓ ਸਾਡਾ ਦਿਮਾਗ ਕੈਚ ਕਰਦਾ ਓ, ਲੇਕਿਨ ਸਾਨੂੰ ਇੰਨਾ ਕੁਛ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਫੋਨ ਨੂੰ ਜਾਦਾ ਯੂਜ਼ ਕਰਦੇ ਆਂ।
ਯਈ ਆ ਜਿਤਨੀ ਮਤਲ ਵਈ ਵਾਲੀ ਬਾਤ ਐ ਜਿ ਜਿਤਨੀ ਅਸਾਨੀ ਐ ਓਤਨੀ ਦਿੱਕਤੇ ਵੀ ਐ। ਅਬ ਕੋਈ ਇੰਸਟਾ ਦੇਖ ਜੋ ਵੀ ਹਮੇ ਦਿਮਾਗ ਮੇ ਚਲ ਰਹਾ ਸਾਡੂ ਤੁਰੰਤ ਕੈਚ ਕਰ ਲਾਦੇ ਸਾਨੂੰ ਪ ਤਾ ਈ ਨੀ ਚੱਲਦਾ। ਅੱਜ-ਕੱਲ ਹਮ ਇਨਸਾਨੋ ਨਾਲ ਗੱਲ ਨੀ ਕਰ ਪਾਏਂਗੇ ਕੀ ਹਮੇ ਇਸ ਦਿੱਕਤ ਇਸ ਦੇ ਵਿਚ ਦਿੱਕਤ ਹੋ ਰਈ ਏ ਯੇ ਪਰੇਸ਼ਾਂਦੀ ਐ, ਵੋ ਹਮਾਰਾ ਫੋਨ ਈ ਕੈਚ ਕਰ ਲੇਗਾ ਕੀ ਹਮ ਕਿਸ ਮੂਡ ਮੇਂ ਹੈ।
ਹਾਂ-ਹਾਂ ਓਹੀ ਤਾਂ ਤੁਆਨੂੰ ਦੱਸ ਰੀ ਆਂ ਬਸ ਕੋਈ ਵੀ ਬਿਮਾਰੀ ਆ ਕੋਈ ਵੀ ਸਾਨੂੰ ਦਿੱ ਕਤ ਏ ਅੱਜ-ਕੱਲ ਹਰ ਇੱਕ ਚੀਜ਼ ਐਪ ਤੇ ਪਈ ਐ ਜੇੜੀ ਮਰਜੀ ਚੀਜ਼ ਨੂੰ ਪੁੱਛ ਲੋੋ।
ਹਾਂਜੀ, ਚਲੋ ਜੀ ਬੜੀਆ ਚੰਗੇ ਲਗਾ ਆਪ ਸੇ ਬਾਤ ਕਰਕੇ ਜੀ।
ਹਾਂਜੀ-ਹਾਂਜੀ, ਓਕੇ-ਓਕੇ, ਥੈਂਕ ਯੂ ਮੈਨੇ ਵੀ ਅੱਛਾ ਲੱਗਿਆ ਹਾਂਜੀ ਸਸ਼੍ਰੀ
ਸਸ਼੍ਰੀਆ ਕਾਲ, ਸਸ਼੍ਰੀ ਕਾਲ।